ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਨੇ।
ਬਸ ਜੀ ਠੀਕ ਠਾਕ, ਤੁਸੀਂ ਸੁਣਾਓ।
ਵਧੀਆ ਤੁਸੀਂ ਕੀ ਗੱਲ ਭੁੱਲ ਗਏ ਸੀ ਵੀਰ ਜੀ ਯਾਦ ਹੀ ਨੀ ਕੀਤਾ।
ਨਹੀਂ ਮੈਂ ਫੋਨ ਥੋੜਾ ਕਰਦਾ ਨਾ ਬਿਜੀ ਜਾ ਰਿਹਾ ਤੁਹਾਡਾ ਫੋਨ ਨਾ
ਮਿਲ ਪਾਉਂਦਾ ਥੋੜਾ ਹਾਂਜੀ ਹੋਰ ਦੱਸੋ ਸਭ ਵਧੀਆ ਹਾਂਜੀ-ਹਾਂਜੀ, ਸਭ ਵਧੀਆ ਸਭ ਠੀਕ ਕੇ ਤੁਸੀਂ ਫੋਨ ਕੀਤਾ ਤਾਂ ਮੈਨੂੰ ਯਾਦ ਵੀ ਆ ਗਿਆ। ਕੁਛ ਮੈਂ ਤੁਹਾਡੇ ਕੋਲ ਪੁੱਛਣਾ ਸੀ ਬਈ ਮੈਂ ਕੁੱਛ ਸੋਚ ਰਹੀ ਸੀ ਲੈਣ ਵਾਸਤੇ ਓਨਲਾਈਨ ਅ ਕੁਛ ਨਾ ਮਤਲਬ ਕੀਰਾ ਕੀ ਬੋਲਦੇ ਉਹਨੂੰ ਲਾਈਟ ਵਗੈਰਾ ਦਾ ਸਮਾਨ ਲੈਣਾ ਸੀ
ਅ ਅੱਛਾ ਜੀ ਅੱਛਾ
ਾਨ ਲੈਣਾ ਸੀ ਥੋੜਾ ਬਹੁਤ ਮੈਂ ਤੇ ਮੈਂ ਪੁੱਛਦੀ ਵੀ ਸੀ ਤੁਹਾਡੇ ਕੋਲੋਂ ਵੀ ਮੈਂ ਓਨਲਾਈਨ ਲਵ ਜਾਂ ਫਿਰ ਮੈਂ ਫਲਾਈਨ ਸ਼ੋਪਿੰਗ ਕਰਾਂ ਓਦੀ
ਓਨਲਾਈਨ ਵੀ ਲੈ ਸਕਦੇ ਹੋ ਤੁਸੀਂ ਪਰ ਉਹ ਤੇ ਤੁਹਾਨੂੰ ਪਤਾ ਨ ਲੱਗਾ ਨਾ ਕਿ ਉਹ ਹੈਗਾ ਉਹ ਹੈਗੀ ਹੈ ਆਪਣਾ ਬੋਡੀ ਹੋ ਜੀ ਹੈ
ਹਾਂਜੀ ਹਾਂਜੀ
ਉਵੇ ਤੇ ਸਭ ਕੁੱਝ ਲਿਖਿਆ ਹੁੰਦਾ ਕਿੰਨੇ ਵੋਰਟ ਦਾ ਹੈਗਾ ਕਿੰਨਾ ਹੈਗਾ ਹਮ ਜਾਂ ਤੁਸੀਂ ਆਹਿ ਸਕਦੇ ਹੋ ਬ੍ਰੈਂਡਿਡ ਚੀਜ਼ਾਂ ਲਵੋ ਜਿਵੇਂ ਬ੍ਰੈਂਡ ਦੀਆਂ ਹੈਗੀਆਂ ਜਿਹੜੀਆਂ ਹਮ
ਅੱਛਾ ਅੱਛਾ ਮੈਂ ਇਹ ਸੋਚ ਰਹੀ ਸੀ ਕਿ ਅਜੇ ਆਪਾਂ ਉਹ ਮਤਲਬ ਕਿ ਫਲਾਈਨ ਜਾਂਦੇ ਹਾਂ ਸ਼ੋਪਿੰਗ ਕਰਨੇ ਹਾਂ ਤੇ ਆਪਾਂ ਜਾਦੇ ਹਾਂ ਤੇ ਸਾਨੂੰ ਕੋਈ ਹੋਰ ਵੀ ਚੀਜ਼ ਪਸੰਦ ਆ ਜਾਂਦੀ ਉੱਥੇ ਹਨਾ
ਹਾਂ ਹਾਂਜੀ ਹਾਂਜੀ ਇਹ ਗੱਲ ਤੇ ਹੈ ਅੱਖੀ ਵੇਖ ਕੇ ਸਮਾਨ ਪਤਾ ਲੱਗ ਜਾਂਦਾ ਬੰਦੇ ਨੂੰ ਕਿ ਕਿਹੋ ਜਿਹੀ ਚੀਜ਼ ਹੈ ਹਮ ਕਿਉਂਕਿ ਇਹ ਨੋਰਮਲ ਚੀਜ਼ਾਂ ਹੈਗੀਆਂ ਹਾਂ ਆਪਾਂ ਵੀ ਖ਼ਰੀਦੇ ਰਹਿੰਦੇ ਹਾਂ ਪਰ ਮੈਂ ਉਹ ਚੀਜ਼ ਵਿਗਾਉਦਾ ਜਿਹੜੀ ਕਿ ਆਪਣਾ ਕਿ ਸਾਨੂੰ ਇੱਥੇ ਨਾ ਅਵੇਲੇਬਲ ਹੋ ਗਏ
ਅੱਛਾ ਅੱਛਾ
ਤੇ ਆਮ ਜਿਹੀ ਗੱਲ ਲਾਈਟਾਂ ਤੇ ਵੈਸੇ ਅੱਜ ਕੱਲ ਹਰ ਸ਼ੋਪ ਤੇ ਹੈਗੀੀਆਂ ਫੈਸੀ ਤੋਂ ਫੈਸੀ ਵੀ ਹੈਗੀੀਆਂ ਵਧੀਆ ਵਧੀਆ ਲਾਈਟ ਪਾਈ ਆ ਆਪ ਵੇਖ ਕੇ ਲੈਲੋ ਇਥੋਂ ਠੀਕ ਹੈ
ਜ਼ਿਆਦਾ ਬੈਸਟ ਆ ਨਾ ਤੁਸੀਂ ਕੁਛ ਮੰਗਵਾਇਆ ਜ ਇਲੈਕਟ੍ਰ ਸਮਾਨ ੋ ਜਿਹਾ ਬ ਜਿਨਾ ਤੁਸੀਂ ਮੰਗਵਾਆ ਹੋਵੇ ਓਨਲਾਈਨ ਤੁਾਨ ਨਿਕਲਿਆ ਖਰਾਬ ਹੋਵੇ ਯ ਕੁਛ
ਨਹੀਂ ਖ਼ਰਾਬ ਤੇ ਨ ਨਿਕਲਿਆ ਵੈਸੇ ਔਨਲਾਈਨ ਸਮਾਨ ਤਾਂ ਠੀਕ ਹੁੰਦੇ ਨੇ
ਅੱਛਾ ਅੱਛਾ
ਬੈਕ ਵੀ ਹੁੰਦਾ ਉਹਨੂੰ ਵ
ਅਛ ਅੱਛਾ, ਅੱਛਾ, ਰਿਟਰਨ ਦਾ ਹੁਣ ਦਾ ਟਾਈਮ ਹੁੰਦਾ ਹੋ ਗਾ। ਚੱਲ
ਅਸੀਂ ਮੰਗਵਾਇਆ ਸੀ, ਇੱਕ ਏ ਸੀ ਮੰਗਵਾਇਆ ਸੀ, ਸਪਲਿਟ ਏ ਸੀ ਮੰਗਵਾਇਆ ਸੀ।
ਅੱਛਾ, ਅੱਛਾ, ਔਨਲਾਈਨ ਈ।
ਔਨਲਾਈਨ ਮੰਗਵਾਆ ਸੀ ਉਹ ਉੱਧਰ ਮਿਲ ਰਿਹਾ ਸੀ। ਬੜਾ ਵਧੀਆ।
ਅੱਛਾ, ਅੱਛਾ, ਵਾ ਜੀ ਵਾ ਤੁਸੀਂ ਤਾਂ ਏਨੀ ਵੱਡੀ ਚੀਜ਼ ਮੰਗਵਾ ਲਈ ਏ ਔਨਲਾਈਨ।
ਤਾਂਓ ਮੈਂ ਕਹਿ ਰਿਹਾ ਸੀ ਜੇ ਮਗਾਨੀ ਤੇਵੱਡੀ ਚੀਜ਼ ਮੰਗਓ ਔਨਲਾਈਨ ਤੁਸੀਂ ਛੋਟੀਆਂ ਤੇ ਮਿਲ ਜਾਂਦੀਆਂ ਬਾਜ਼ਾਰਾਂ ਤੇ ਅੱਜ ਕੱਲ ਲਾਈਟਾਂ ਟੂਟਾਂ
ਅ ਹਾਂਜੀ, ਹਾਂਜੀ, ਹਾਂ ਬਸ ਮੈਂ ਵੀ ਉਹ ਪੁੱਛਣਾ ਸੀ, ਅੱਛਾ। ਤੁਸੀਂ ਇੰਨਾ ਵੱਡਾ ਰਿਸਕ ਲੈ ਲਿਆ, ਮਤਲਬ ਕਿ ਓਨਲਾਈਨ ਤੁਸੀਂ ਏ ਸੀ ਮਗਾ ਲਿਆ ਨਾ। ਤੇ ਅਸੀਂ ਵੀ ਕੁੱਛ ਲੈ ਸਕਦੇ ਹਾਂ ਕੋਈ ਕਤਲੇ
ਨਹੀਂ ਨਹੀਂ ਲੈ ਸਕਦੇ ਓ, ਤਹਾਨੂੰ ਜੋ ਚੰਗਾ ਲੱਗੇ ਲੈ ਲਉ। ਵੈਸੇ ਮੌਸਮ ਬਹੁਤ ਵਧੀਆ ਹੋ ਗਿਆ ਜਦੋਂ ਏ ਸੀ ਲਾਵਾਇਆ ਬਾਰਸਾ ਸ਼ੁਰੂ ਹੋ ਜਿਵੇ ਸਾਡੇ ਇਥੇ ਨਾ
ਨਹੀਂ ਜੀ, ਨਹੀਂ ਇੱਥੇ ਤਾਂ ਬਹੁਤ ਗਰਮੀ ਹੈ।
ਸਾਡੇ ਇੱਥੇ ਰਾਤ ਨੂੰ ਓਲੇ ਪਏ ਨੇ ਸਾਡੇ ਭਾਈ ਸਾਹਿਬ ਆ ਰਹੇ ਸਨ।
ਐਕਟਵਾਂ, ਓਲੇ ਫਿਰ ਵਜੇ ਨੇ ਉਹਨਾਂ ਨੂੰ। ਹਾਂਜੀ, ਹਾਂਜੀ, ਓਲੇ ਬੜੇ ਪਏ ਸਾਡੇ।
ਅੱਛਾ? ਇਹਨੇ ਜ਼ਬਰਦਸਤ ਹੋਲੇ ਫੈਨ।
ਹਾਂਜੀ, ਹਾਂਜੀ, ਇਹ ਮੌਸਮਾਂ ਚ ਪੈ ਜਾਂਦੇ ਨੇ ਓਲੇ।
ਅੱਛਾ, ਅੱਛਾ, ਕਮਾਲ ਏ ਤੁਹਾਡਾ ਤੇ ਬਹੁਤ ਅੱਛਾ ਵੈਦਰ ਉਥੋਂ ਦਾ ਤਾ ਫਿਰ ਨਾ।
ਹਾਂਜੀ, ਹਾਂਜੀ,
ਹਾਂਜੀ।
ਓਲੇ ਜਦੋਂ ਪੈਂਦੇ ਨੇ ਬਚਾ, ਕੇ ਤੁਰਨਾ ਪੈਦਾ ਤਹਾਨੂੰ ਪਤਾ ਏ, ਵੱਜ ਵੀ ਜਾਂਦੇ ਨੇ।
ਅੱਛਾ, ਅੱਛਾਐਕਚੁਲੀ ਕੀ ਸੈਡਲ ਇਸ ਤਰਾਂ ਦੇ। ਕਦੇ ਹੋਇਆ ਨੀ ਨਾ।
ਹਾਂਜੀ, ਹਾਂਜੀ, ਹੋ ਹੋ ਸਕਦਾ।
ਕਦੀ ਆਪਾਂ ਕੀ ਬਾਰਿਸ਼ ਚ ਕਦੇ ਨਿਕਲੇ ਨੀ ਆ ਤੇ ਯਾਰ ਸ਼ਾਇਦ ਤਾਂ ਕਰਕੇ ਕਹਿਣਾ ਕਦੀ ਬਣਿਆ ਨ ਇਸ ਤਰ ਦਾ ਹਿਸਾਬ ਕਿਤਾਬ
ਹਾਂਜੀ ਹਾਂਜੀ ਸਾਨੂੰ ਤੇ ਕਈ ਵਾਰ ਆਪਾਂ ਰੋਡ ਹੀ ਹੁੰਦੇ ਕਈ ਵਾਰ ਪ੍ਰੋਗਰਾਮ ਤੇ ਜਾਈਦਾ ਕਿੱਥੇ ਜਾਈਦਾ ਤੇ ਓਲੇ ਪੈ ਜਾਣ ਤੇ ਫਿਰ ਬੜੀ ਠਾਂ ਠਾਂ ਦੀਆਂ ਆਵਾਜ਼ਾਂ ਆਉਂਦੀਆਂ ਗੱਡੀ ਦੇ ਹਾਂਜੀ ਹਾਂਜੀ
ਹੋਰ ਸਭ ਠੀਕ ਨੇ ਵੀਰ ਸੀ
ਸਭ ਵਧੀਆ ਜੀ ਵਧੀਆ ਸਭ ਠੀਕ ਠਾਕ ਅੱਛਾ ਹਾਂ ਜ ਅੱਛਾ ਤੁਸੀਂ ਲਾਈਟਾਂ ਮੰਗਉਣੀਆਂ ਹੈਗੀਆਂ ਓਨਲਾਈਨ
ਹਾਂਜੀ ਸੋਚ ਰਿਹਾ ਲਾਈਟਾਂ ਮੰਗਉਣੀਆਂ ਅਸੀ ਓਨਲਾਈਨ ਜਿਸ ਤਰ੍ਹਾਂ ਅੱਜ ਕੱਲ ਤੁਹਾਨੂੰ ਪਤਾ ਹੀ ਡੈਕੋਰੇਸ਼ਨ ਵਗੈਰਾ ਕਰੀਏ ਥੋੜ੍ਹੀ ਹੈਾ ਹਾਊਸ ਅਸੀ ਕੋਈ ਕਿਤੇ ਵੀ ਲਗਾ ਸਕਦੇ ਹਾਂ ਆਪ ਤਾਂ
ਨਹੀਂ ਕੰਸੀਡ ਲਾਈਟਾਂ ਚਾਹੀਦੀਆਂ ਕਿ ਦੂਸਰੀ ਲਾਈਟਾਂ ਚਾਹੀਦੀਆਂ ਇੱਕ ਹੁੰਦੀ ਜਿਹੜੀ ਛਤ ਲੱਗਦੀ ਉਹ ਲਾਈਟ ਕਹਿੰਦੇ ਨੇ
ਹਾਂਜੀ ਹਾਂਜੀ ਕੰਨਸਰੀਟ ਲਾਈਟ ਮਤਲਬ ਕਿਸ ਤਰ੍ਹਾਂ ਅਹ ਸੀੜੀਆਂ ਤੇ ਲਗਾਉਣੀਆਂ ਆਉਣ ਤੇ ਹਨਾ
ਹਾਂ ਹਾਂਜੀ ਹਾਂਜੀ ਉਹ ਤਾਂ ਫੈਂਨਸੀ ਫੈਂਨਸੀ ਲੈਂਪ ਮਿਲ ਜਾਂਦੇ ਬੜੇ ਸੋਹਣੇ
ਫੈਂਨਸੀ ਲੈਂਪ ਮਿਲ ਜਾਂਦੇ ਨੇ ਅੱਛਾ ਤੇ ਤੁਸੀਂ ਸਾਈਟ ਜਾਣ ਹੀ ਜੇ ਕੋਈ ਓਨਲਾਈਨ ਆਪਾਂ ਜਿਹੜੀ ਇਥੋਂ ਇਹ ਚੀਜ਼ਾਂ ਲੈ ਸਕੀਏ ਸਾਨੂੰ ਅਹ ਮਤਲਬ ਕਿ ਸਹੀ ਰਹਿਣ ਸਾਡੇ ਵਾਸਤੇ ਸਾਨੂੰ ਖ਼ਰਾਬ ਖਰੂਬ ਨਾ ਨਿਕਲਣ
ਅਹਿਓ ਉਹ ਫੇਮਸ ਜਿਹੜੀ ਹੈ ਅੱਜ ਕੱਲ ਸਾਈਟਾਂ ਚੱਲ ਰਹੀਆਂ ਹੈ ਐਮਾਜ਼ੋਨ ਤੇ ਫਲਿੱਪਕਾਰਟ ਇੱਥੇ ਹਾਂਜੀ ਹਾਂਜੀ ਇਹਥੌ ਤੁਸੀਂ ਲੈ ਸਕਦੇ ਹੋ ਸਮਾਨ
ਚਲੋ ਸਹੀ ਹੈ ਮੈਂ ਪੁੱਛ ਲਿਆ ਮੈਂ ਕਿਹਾ ਚਲੋ ਪੁੱਛਾਂ ਇੱਕ ਵਾਰੀ ਤੇ ਇਸ ਕਰਕੇ ਕਿਉਂਕਿ ੋ ਚੀਜ਼ ਲਓ ਤੇ ਬੰਦਾ ਨੂੰ ਹੁੰਦਾ ਨਾ ਵੀ ਇਹਨ ਅਸੀਂ ਪੈਸੇ ਲਗਾ ਵੀ ਰਹੇ ਹਾਂ ਤੇ ਰਿਸਕ ਤਾਂ ਹੁੰਦਾ ਹੀ ਨਾ ਵੀ ਡਰ ਜਾਂਦਾ ਕਿਧਰੇ ਖ਼ਰਾਬ ਨਾ ਜਾਣ
ਹਾਂਜੀ ਹਾਂਜੀ ਕਿਉਂਕਿ ਫੈਸੀ ਲਾਈਟਾਂ ਮਹਿੰਗੀਆਂ ਹੁੰਦੀਆਂ ਬੜੀਆਂ
ਅੱਛਾ
ਮਿਲ ਤੇ ਜਾਂਦੀ ਹੈ ਇੱਥੇ ਨੱਬੇ ਸੌ ਰੁਪਏ ਦੀ ਮਿਲ ਜਾਂਦੀ ਹੈ ਪਰ ਉਸ ਹਿਸਾਬ ਨਾਲ ਲਦੀਓ ਹੈਗੀ ੀ ਹੈ ਲਾਈਫ
ਲਾਈਫ ਹੁੰਦੀ ਹੈ ਹਾਂਜੀ ਹਾਂਜੀ ਬਸ ਇਹੀ ਤੇ ਗ
ਹਜ਼ਾਰ ਰੁਪਏ ਦੀ ਆਏਗੀ ਪਰ ਚੱਲੇਗੀ ਵੀ
ਚੱਲੇ ਅੱਛਾ
ਹੂੰ
ਹੂੰ ਕਿਉਂਕਿ ਦੇਖੋ ਹੁਣ ਕੁਛ ਅ ਘਰ ਚ ਕੋਈ ਡੈਕੋਰੇਸ਼ਨ ਵਗੈਰਾ ਕਰਨੀ ਹੋਵੇ ਤੇ ਕੁਛ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਨਾ ਆਈਟਮਾਂ ਇਹੋ ਜਿਹੀਆਂ
ਹਾਂਜੀ ਹਾਂਜੀ, ਕੋਈ ਮਹਿਮਾਨ ਆਏ ਤੇ ਕਹੇ ਵੀ ਕੁਛ ਲਾਇਆ ਜੀ ਇਹਨਾਂ ਨੇ
ਹਾਂ ਬਸ ਕੁਛ ਹਾਂਜੀ ਹਾਂਜੀ ਥੋੜ੍ਹਾ ਹੁੰਦਾ ਹੀ ਨਾ ਦੇਖੋ ਸਾਰਿਆਂ ਨੂੰ ਬਈ ਆਪਣਾ ਹਾਊਸ ਅੱਛਾ ਲੱਗਿਆ ਨਾ ਕੋਈ ਆਏ ਤੇ ਦੇਖੇ ਤੇ ਬਈ ਕੇ ਬਈ ਹਾਂ ਤੁਸੀਂ ਈਵਨ ਕਿ ਜ਼ਿਆਦਾ ਇਹ ਹੁੰਦਾ ਕਿ ਜਦੋਂ ਕੋਈ ਆਏ ਸਾਡੇ ਘਰ ਨਾ ਸਾਡੇ ਕੋਲ ਪੁੱਛੇ ਫਿਰ ਤੁਹਾਡਾ ਇਹ ਚੀਜ਼ ਬਹੁਤ ਅੱਛੀ ਲੱਗਦੇ ਵੀ ਲੱਗੇ ਹੋਏ ਹਨਾ ਤੇ ਉਸਦੇ ਤਾਂ ਕੁਛ ਜ਼ਿਆਦਾ ਹੀ ਅਲੱਗ ਜਿਹਾ ਪ੍ਰਾਊਡ ਜਿਹਾ ਹੁੰਦਾ ਨਾ ਹਾਂ ਸਾਡਾ ਸਮਾਨ ਅੱਛਾ ਦੇਖੋ ਪੁੱਛ ਰਹੇ ਨੇ ਜਿਹੜਾ ਹੈ ਨਾ ਹੂੰ
ਹਾਂਜੀ ਹਾਂਜੀ ਬੜੀ ਵਧੀਆ ਗੱਲ ਇਹ ਨਾਲ ਸਜਾਵਟ ਕਰਨੀ ਚਾਹੀਦੀ ਹੈ ਘਰਾਂ ਤੇ ਆਪਣੀ ਸਾਫ ਸੁਥਰਾ ਹੋਵੇ ਘਰ
ਸਾਫ ਸੁਥਰਾ ਹੋਣਾ ਚਾਹੀਦਾ ਹੈ ਨਾ ਘਰ ਹਾਂਜੀ ਹਾਂਜੀ ਕੋਈ ਆਏ ਤੇ ਉਹਨੂੰ ਅੱਛਾ ਫੀਲ ਹੋਇਆ ਹਨਾ
ਹਾਂਜੀ ਹਾਂਜੀ ਹਾਂਜੀ
ਕਿਉਂਕਿ ਦੇਖੋ ਆਪਾਂ ਜਾਣੇ ਹਾਂ ਤੇ ਸਾਨੂੰ ਥੋੜਾ ਹੀ ਹੁੰਦਾ ਨਾ ਕਿ ਆਪਾਂ ਥੋੜਾ ਆਪਣਾ ਮੂਡ ਚੇਂਜ ਕਰਈਏ ਹਨਾ ਘਰ ਚ ਬੈਠ ਬੈਠ ਕੇ ਨਾ ਥੋੜਾ ਹੋ ਜਾਂਦੇ ਹਾਂ ਤੇ ਫੇਰ ਜੇ ਆਪਾਂ ਅੱਗੇ ਜਾਣੇ ਆ ਸਾਨੂੰ ਹੀ ਉਹ ਅਹ ਖਲੇਰਾ ਮਿਲੇ ਹੈ ਨਾ ਤੇ ਫਿਰ ਉਹ ਲੱਗਦਾ ਨਾ ਥੋੜਾ ਬਈ ਹਾਂ ਸਾਫ਼ ਸਫ਼ਾਈ ਹੋਏ ਮਿਲੇ ਤੇ ਕਿੰਨਾ ਅੱਛਾ ਲੱਗਦਾ ਹੈ
ਹਾਂਜੀ ਹਾਂਜੀ ਹਾਂਜੀ ਹਾਂਜੀ ਕੁਛ ਲਾਈਟ ਤਾਂ ਹੁਣ ਕੁਛ ਵਧੀਆ ਜਿਹੀਆਂ ਕੁਛ ਫਰੈਗਨੈਂਸ ਹੋਵੇ ਬੰਦੇ ਦਾ ਮਨ ਜੁੜਦਾ ਹਾਂਜੀ ਹਾਂਜੀ
ਹੋਵੇ ਬੜੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤੇ ਸਭ ਤੋਂ ਮੋਸਟ ਹੈਗੀ ਹੈ ਨਾ ਮੰਨ ਦਾ ਅੰਦਰ ਐਂਟਰੀ ਕਰੇ ਨਾ ਤੇ ਆਪਣੇ ਮਨ ਨੂੰ ਵੀ ਨਾ ਖੁਸ਼ ਹੋ ਜਾਏ ਮਨ ਜਿਹੜਾ ਵੀ ਕਿੰਨੀ ਅੱਛੀ ਸੀ ਉਹ ਆ ਰਹੀ ਹੈ ਸੁਗੰਧ ਆ ਰਹੀ ਹੈ ਨਾ
ਹਾਂਜੀ ਹਾਂਜੀ ਅਸੀਂ ਵੀ ਜਾਂਦੇ ਰਹਿਣੇ ਨਾ ਕਈ ਆਪਣਾ ਘਰਾਂ ਵਿੱਚ ਬੜੇ ਸੋਹਣੇ ਬਣਾਏ ਜਾਂਦੇ ਅੰਦਰ ਬੜਦੇ ਹੀ ਪਹਿਲੇ ਕਈਆਂ ਨੇ ਤੇ ਆਪਣੇ ਦੇਵਤਿਆਂ ਦੀ ਫੋਟੋ ਰੱਖੀ ਹੁੰਦੀ ਲਾਈ ਹੁੰਦੀ ਹੈ ਹਾਂ ਉਹ ਵੀ ਚੰਗੀ ਗੱਲ ਚਲੋ ਬੰਦਾ
ਜ਼ਰੂਰੀ ਹੈ ਉਹ ਵੀ ਹਾਂ ਹਾਂ ਪੋਜ਼ਟੀਿਵਿਟੀ ਹੁੰਦੀ ਹੈ ਬਿਲਕੁਲ ਸਹੀ ਗੱਲ ਇਹ ਪੋਜ਼ਟੀਿਵਿਟੀ ਹੋਣੀ ਬੜੀ ਜ਼ਰੂਰੀ ਹੈ ਨਾ
ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਹੈ
ਹਾਂ ਸ਼ਟੀ ਗੁਟੀ ਨਾਲਲਕ ਥੋੜਾ ਮਨ ਖੁਸ਼ ਰਹਿੰਦਾ ਬੰਦੇ ਦਾ ਹਨਾ ਤੇ ਦੂਸਰਿਆਂ ਨੂੰ ਅੱਛੀ ਵਾਈਫ ਜਾਂਦੀ ਹਨਾ ਪੋਜ਼ਟੀਿਵਿਟੀ ਹੋਣੀ ਬੜੀ ਜ਼ਰੂਰੀ ਹੈ ਉਹ ਉਹ ਤਾਂ ਹੀ ਹੋਏਗੀ ਜਦੋਂ ਆਪ ਆਪਾਂ ਆਪਣਾ ਘਰ ਨੂੰ ਥੋੜ੍ਹਾ ਮੇਨਟੇਨ ਕਰਕੇ ਰੱਖਾਂਗੇ ਤੇ ਹਨਾ ਥੋੜੀ ਸਾਫ਼ ਸਫ਼ਾਈ ਥੋੜਾ ਅੱਛਾ ਜਿਹਾ ਸਮਾਨ ਲਗਾਵਾਂਗੇ ਗੇ ਹਨਾ
ਹਾਂਜੀ ਅੱਜ ਅੱਜ ਕੱਲ੍ਹ ਕਰਟਨ ਵੀ ਬੜੇ ਵਧੀਆ ਆ ਗਏ ਨੇ ਪਰਦੇ
ਕਰਟਨ ਅੱਛਾ
ਹਾਂ ਉਹ ਵੀ ਬੜਾ ਬੰਦੇ ਨੇ ਅਟਰੈਕਟ ਕਰਦੇ ਨੇ ਕੋਈ ਜਾਵੇ
ਹਾਂ ਅਟਰੈਕਟ ਕਰਦੇ ਹੀ ਹਾਂਜੀ ਹਾਂਜੀ ਇਸ ਤਰ੍ਹਾਂ ਹੁੰਦਾ ਨਾ ਕਿ ਆਪਾਂ ਜਾਂਦੇ ਹਾਂ ਕਿਧਰੇ ਤੇ ਕਹਿੰਦੇ ਹਾਂ ਅਸੀਂ ਉਹਦੇ ਮਕਾਨ ਵਿਚ ਚੱਲਿਆ ਹਨ ਨਾ ਉਹਦੇ ਘਰ ਚੱਲਿਆ ਤੇ ਜਾ ਕੇ ਜਦੋਂ ਆਪਾਂ ਦੇਖਦੇਾਂ ਐਂਟਰੀ ਕਰਨੇ ਹਾਂ ਤੇ ਇੱਕ ਤਾਂ ਮਨ ਜੋ ਹਦਾ ਹੈ ਕਿੰਨਾ ਵਧਆ ਵ ਸਮਾਨ ਲੱਗਾ ਲ ਤ ਮਤਲਬ ਕਿ ਆਪਣੇ ਆਪ ਹੀ ਮਨ ਨੂੰ ਖੁਸ਼ੀ ਜ਼ਣ ਲੱਗ ਜਾਂਦੀ ਹੈ ਹਨਾ ਕਿ ਆਪਾਂ ਵੀ ਇਸ ਤਰ੍ਹਾਂ ਬਣਾਵਾਂਗੇ ਲਵਾਂਗੇ ਜਾਂ ਕੁਛ ਵੀ ਹਨਾ ਤੇ ਫੇਿਰ ਸਾਨੂੰ ਵੀ ਹੁੰਦਾ ਹੈ ਬ ਅਸੀਂ ਬਣਾਵਾਂ ਵਾਂਗੇ ਨਾ ਤੇ ਸਾਨੂੰ ਵੀ ਕੋਈ ਆ ਕੇ ਖੁਸ਼ ਹੋਏ ਬੜਾ ਅੱਛਾ ਲੱਗਦਾ ਵਾ ਤੁਹਾਡਾ
ਸਭ ਦੇ ਮਨ ਦਾ ਚਾਹ ਹੁੰਦਾ ਸਾਡਾ ਘਰ ਵੀ ਸੋਹਣਾ ਆਵੇ ਬਣੇ
ਜੀ ਹਾਂਜੀ ਇਸੇ ਕਰਕੇ ਤੇ ਮੈਨੂੰ ਤੁਸੀਂ ਜਰੂਰ ਦੱਸਣਾ ਸਾਈਟ ਦਾ ਵੀ ਬਈ ਉਹ ਸਾਈਟ ਕਿੱਥੇ ਹੋਏਗੀ ਤੇ ਮਤਲਬ ਕਿ ਅੱਛਾ ਜੋ ਸਮਾਨ ਮਿਲਲੇ ਮੈਂ ਦੇਖਾ ਤੇ ਮੈਨੂੰ ਦੇਖਦ ਹੀ ਪਸੰਦ ਆ ਜਾਣਾ ਚਾਹੀਦਾ ਹਨਾ
ਕੋਈ ਗੱਲ ਨਹੀਂ ਮੈਂ ਸਰਚ ਕਰਕੇ ਨਾ ਆਪਣਾ ਤੁਹਾਨੂੰ ਉਹ ਸਾਈਟ ਦੱਸਾਂਗਾ
ਔਰ ਚੀਜ਼ ਵੀ ਸਾਡੇ ਮਨਪਸੰਦ ਦੀ ਹੋਏ
ਹਾਂਜੀ ਹਾਂਜੀ ਹਾਂਜੀ ਜ਼ਰੂਰ ਦੱਸਾਂਗਾ ਜੀ ਜ਼ਰੂਰ ਹਾਂਜੀ ਹਾਂਜੀ
ਧਿਆਨ ਆ ਗਿਆ ਤੁਹਾਡਾ ਕਿਉਂਕਿ ਮੈਂ ਤੁਹਾਡੇ ਘਰ ਆਉਂਦੀ ਹਾਂ ਨਾ ਤੇ ਬੜੀ ਅੱਛੀ ਵਾਈਬਸ ਆਉਂਦੀ ਹੈ ਬਹੁਤ ਅੱਛੀ ਪੋਜ਼ਟਿਵਿਟੀ ਹਲਕੀ ਹਲਕ ਸਮੈ ਅੱਛੀ ਜਿਹੀ ਖੁਸ਼ਬੂ ਜਿ ਆਂਦੀ ਆਦੇ ਹ ਤੇ ਐਂਟਰੀ ਕਰਨ ਆ ਤੇ ਹਾਂ ਬਸ ਫਿਰ ਮੈਨੂੰ ਬੜਾ ਅੱਛਾ ਫੀਲ ਹੁੰਦਾ ਹੈ ਥੋੜਾ ਮਤਲਬ ਕਿ ਮਨ ਜ ਜ ਦਾ ਥਕਾਨ ਹੁੰਦਾ ਨਾ ਪੰਦਰ ਸਤਰੀ ਤੱਕ ਆ ਨ ਆਂਦੀ ਉਹ ਵੀ ਉਤਰ ਜਾਂਦੀ ਆ ਨਾ ਆਪਾਂ ਜਦੋਂ ਆਪਣਾ ਐਂਟਰੀ ਕਰਨੇ ਹ ਤੇ, ਬਹੁਤ ਅੱਛਾ ਲੱਗਦਾ, ਤੇ ਦੇਖੋ ਸਭ ਦਾ ਮਨ ਕਰਦਾ, ਹਾਂਜੀ-ਹਾਂਜੀ। ਠੀਕ
ਅੱਛਾ ਜੀ, ਓਕੇ ਜੀ ਸਤਿ ਸ੍ਰੀ ਅਕਾਲ ਜੀ।